ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ੳ?
ਹਾਂਜੀ ਵਧੀਆ।
ਵਧੀਆ ਸਭ ਕਾਰ ਸਭ ਹਾਂਜੀ-ਹਾਂਜੀ ਵਧੀਆ ਸਭ।
ਹਾਂਜੀ ਵਧੀਆ।
ਹੂੰ ਮੈਂ ਤੁਹਾਡੇ ਨਾਲ ਨਾ ਮਲਬ ਮੋਬਾਇਲ ਦੇ ਬਾਰੇ ਦੱਸਾਂਗੀ, ਮੋਬਾਇਲ ਚ ਕਿਵੇਂ ਯੂਜ ਕਰਨੇ ਆ ਵਾ ਕਿਵੇਂ ਕੀ ਕੀ ਸਾਨੂੰ ਮਿਲਦਾ ਏ ਠੀਕ ਏ ਮੋਬਾਈਲ ਚੋਂ,
ਹਾਂਜੀ-ਹਾਂ
ਕੀ ਪ੍ਰਾਪਤ ਹੁੰਦਾ ਸਾਨੂੰ ਮੋਬਾਇਲ ਇੱਚੋਂ ਠੀਕ ਏ।
ਹਾਂਜੀ-ਹਾਂ
ਮੋਬਾਇਲ ਚ ਆਪਾਂ ਨੂੰ ਮਤਲਬ ਜਿਵੇਂ ਆਪਾਂ ਕਿਸੇ ਨਾਲ ਕੋਲ ਕਰਨੀ ਹੋਵੇ ਜੇ ਕਿਸੇ ਨੂੰ ਕੋਈ ਸੰਦੇਸ਼ ਪੇਜਣਾ ਹੋਵੇ ਮੋਬਾਇਲ ਤੇ ਫੋਨ ਤੇ ਸੋਫਟਵੇਅਰ ਹੋਏ ਕੁਛ ਵੀ ਹੋਏ ਸਾਨੂੰ ਇੱਕ ਮੋਬਾਇਲ ਇੱਕ ਕੰਪਿਊਟਰ ਦੇ ਰੂਪ ਵਿੱਚ ਮਿਲਆ ਹੋਯਾ ਮਤਲਬ
ਹਾਂਜੀ-ਹਾਂਜੀ।
ਜਿਦੇ ਚ ਆਪਾਂ ਸਭ ਕੁਛ ਦੇਖ ਸਕਣੇ ਆ। ਮਤਲ ਜਿਵੇਂ ਹੁਣ ਜੇ ਕਿਸੀ ਵੀ ਤੁਰੰਤ ਜਿਵੇਂ ਹੁਣ ਅਸੀਂ ਕਿਂ ਕਿੱਥੇ ਬੈਠੇ ਆਂ।
ਹਾਂਜੀ।
ਜੇ ਸਾਨੂੰ ਕਿਸੇ ਅਪਣੇ ਪਰਵਾਰ ਨਾਲ ਗੱਲ ਕਰਨੀ ਐ, ਤੇ ਆਪਾਂ ਵੀਡੀਓ ਕੋਲ ਵੀ ਕਰ ਸਕਨੇ ਆਂ ਵੋਏਸ ਕੋਲ ਵੀ ਕਰ ਸਕਨੇ ਆਂ ਵੀਡੀਓ ਕੋਲ ਚ ਐ ਹੁੰਦਾ ਕਿ ਆਪਾਂ ਫੇਸ ਟੂ ਫੇਸ ਗੱਲ ਕਰ ਸਕਨੇ ਆਂ ਮਤਲਬ ਫੇਸ ਦੇਖ ਸਕਨੇ ਆ ਇੱਕ-ਦੂਜੇ ਦਾ, ਤੇ ਵੋਏਸ ਕਾਲ ਚ ਆਪਾਂ ਵਾਜ਼ ਸੁਣ ਸਕਨੇ ਆ ਓਨਾਂ ਦੀ। ਚਲੋ ਮਤਲਬ ਮੋਬਾਇਲ ਚ ਮੈਮ ਯੂਜ ਤੇ ਹੋ ਈ ਰੇਆ ਨਾ ਮੋਬਾਇਲ ਠੀਕ ਐ ਸਾਡੀ ਗੱਲ ਹੋ ਰੀ ਐ। ਮੇ ਮੋਬਾਈਲ ਸਾਨੂੰ ਏਨਾ ਜ਼ਰੂਰੀ ਐ, ਮਤਲਬ ਹਰ ਏਕ ਚੀਜ਼ ਚ ਜਰੂਰੀ ਹੈਗੀ ਮੋਬਾਇਲ, ਮੋਬਾਇਲ ਜੇ ਮਤਲਬ ਅਸੀਂ ਅਗਰ ਕਿੱਥੇ ਬੈਠੇ ਆਂ ਜੇ ਸਾਡੀ ਪੇਮੇਂਟ ਵਗੈਰਾ ਕਰਨੀ ਹੋਵੇ, ਆਪਾਂ ਗੂਗਲ ਪੇ, ਫੋਨ ਤੇ ਕਰ ਸਕਨੇ ਆਂ। ਜੇ ਸਾਡੇ ਕੋਲ ਮੋਬਾਇਲ ਹੋਏਗਾ
ਮੋਬਾਇਲ ਤੇ ਜਿੱਥੇ ਮਤਲਬ ਕਿਸੇ ਦੀ ਬਿਲ-ਬੁਲ ਪਰਨਾ ਬਿਜਲੀ ਦਾ ਓ ਵੀ
ਮਤਲਬ ਹਾਂਜੀ, ਸਭ ਮੋਬਾਇਲ ਤੋਂ ਈ ਹੋ ਜਾਂਦਾ ਅੱਜ-ਕੱਲ।
ਹਾਂਜੀ-ਹਾਂਜੀ।
ਬਈ ਐਨ ਐ ਬੈਨੀਫਿਟ ਹੈਗੇ ਸਾਨੂੰ ਮੋਬਾਇਲ ਤੋਂ। ਮੋਬਾਇਲ ਚਲਾਣ ਤੋਂ ਸਾਨੂੰ ਆਪਾਂ ਕੁਛ ਵੀ ਕਰ ਸਕਨੇ ਆਂ ਓੱਥੇ ਬੈਠੇ ਹੋਏ ਕਿਸੇ ਨੂੰ ਪੇਮੈਂਟ ਕਰਨੀ ਐ ਕਿਸੇ ਦਾ ਬਿੱਲ ਤਾਰਨਾ ਏ, ਮਤਲਬ ਕਿਸੀ ਫੋਨ ਪੇ ਐ, ਗੂਗਲ ਪੇ ਐ ਅਗਰ ਕੋਈ ਅਨ ਅਮਰਜੈਂਸੀ ਵੀ ਐ ਸਾਨੂੰ ਕੋਲ ਕਰਨਾ ਹੋਵੇ ਤੇ ਅਸੀਂ ਕਰ ਸਕਨੇ ਆਂ ਏਦੇ ਨਾ
ਹਾਂਜੀ
ਔਰ ਅਗਰ ਕਿਸੇ ਦੀ ਅਗਰ ਕੁਜ ਬੱਚਾ ਮਤਲਬ ਕੁਛ ਦੇਖਣਾ ਚਾਹ ਰੇਆ ਫੋਨ ਚ ਵੀ ਤੇ ਆਪਾਂ ਜਿਵੇਂ ਕੁਛ ਕੱਢ ਕੇ ਇੰਟਰਨੈਟ ਤੋਂ ਵੀ ਦੇਖ ਸਕਨੇ ਆਂ ਫੋਨ ਚ ਬੱਚੇ ਦੇ ਪੜ੍ਹਾਈ ਹੋਗੀ ਯਾਂ ਕੁਛ ਹੋਰ ਹੋ ਗਿਆ, ਕੁਛ ਵੀ ਦੇਖਣਾ ਏ ਟੋਪਿਕ ਕੋਈ ਵੀ ਦੇਖਣਾ ਹੋਵੇ ਤਾਂ ਅਸੀਂ ਇੰਟਰਨੈੱਟ ਫੋਨ ਤੇ ਦੇਖ ਸਕਨੇ ਆਂ।
ਹਾਂਜੀ ਫੋਨ ਤੇ ਬੰਦਾ ਯੂਟਿਊਬ ਚਲਾਦਾ, ਜੋ ਕੋਈ ਡਰਾਇੰਗ ਬਣਾਣੀ ਬੱਚੇ ਨੇ ਯਾਂ ਕੁਛ
ਓਈ ਏ ਨਾ ਮਤਲਬ ਹਾਂਜੀ-ਹਾਂਜੀ, ਹਾਂਜੀ-ਹਾਂਜੀ। ਹੁਣ ਕੋਈ ਪ੍ਰੋਜਕਟ ਲਾ ਲੋ ਮਤਲਬ ਕੋਈ ਸਾਡੇ ਕੋਲ ਫੋਨ ਹੋਏਗਾ, ਉਹਦੇ ਚ ਇੰਟਰਨੈਟ ਹੋਏਗਾ ਤਾਂ ਈ ਬੱਚਾ ਕੁਛ ਦੇਖ ਕੇ ਬਣਾ ਸਕਦਾ ਨਾ ਪ੍ਰੋਜੈਕਟ। ਏਨਾਂ ਦਿਮਾਗ ਤੇ ਐਵੇਂ ਕਿਸੇ ਕੋਲ ਹੈ ਹੀ ਨੀ ਅੱਜ-ਕੱਲ ਦੇ ਟਾਈਮ ਤੇ।
ਸਾਡੀ ਜ਼ਿੰਦਗੀ ਚ ਵਧੀਆ ਹੋ ਗਯਾ ਬੀਔਔੌ ਕਿਥੇ ਬੈ ਕੇ ਕੁਛ ਵੀ ਕੰਮ ਮਤਲਬ ਕਰ ਸਕਦੇ ਓ। ਂ ਜਿੱਦਾਂ ਕਿ ਦਰਬਾਰ ਸੈਬ ਦਾ ਕੀਰਤਨ ਸੁਣਨਾ ਹੈਏ ਯਾ ਕੋਈ ਰੀਲ ਵਗੈਰਾ ਵੇਖਣੀ ਏ, ਗਾਨੇ ਸੁਨਣੇ ਹੋਏ ਸ
ਹਾਂਜੀ-ਹਾਂਜੀ-ਹਾਂਜੀ ਕੁੱਛ ਵੀ ਵੇਖ ਸਕਨੇ ਆ ਆਪਾਂ ਫੋਨ ਚ ਮਤਲਬ ਫੋਨ ਲ ਕ ਤਲਬ ਅੱਛੀ ਚੀਜ਼ ਬਣ, ਇੱਕ ਕਿਸਮ ਦੇ ਫੋਨ ਹ ਆਪਾਂ ਹਰ ਇਕ ਚੀਜ਼ ਯੂਜ ਕਰ ਸਕਦੇ ਹਾਂ ਫੋਨ ਨੂੰ।
ਹਾਂਜੀ ਅੱਜ ਕਲ੍ਹ ਤੇ ਉਹ ਮਤਲਬ ਕਿ ਫੋਨ ਤੇ ਓਨਲਾਈਨ ਸ਼ੋਪਿੰਗ ਵੀ ਹੋ ਜਾਂਦੀ ਆ। ਥੇ ਬੰਦਾ ਆਪਣੇ ਆਪ ਸ਼ੋਪਿੰਗ ਮਤਲਬ ਸਮਾਨ ਸਾਡੇ ਘਰ ਪਹੁੰਚ ਜਾਂਦਾ।
ਹਮ ਹੁਣ ਕਿਸੇ ਨੂੰ ਵੀ ਫੋਨ ਤੇ ਵੀ ਅਗਰ ਕੋਈ ਸੰਦੇਸ਼ਾ ਭੇਜਣਾ ਹੋਵੇ ਮਤਲਬ ਮੈਸੇਜ ਵਗੈਰਾ ਕਰਨੇ ਹੋਣ। ਜਾਂ ਕਿਸੇ ਨੂੰ ਵੀ ਐਮਰਜੈਂਸੀ ਕੋਈ ਵੀਡੀਓ, ਵੀਡੀਓ ਵਗੈਰਾ ਭੇਜਣੀ ਪੈ ਜਾਂਦੀ ਹੈ। ਹੁਣ ਸਾਡੇ ਕੋਲ ਫੋਨ ਹੋਏਗਾ ਤੇ ਉਹ ਇੰਟਰਨੈੱਟ ਹੋਏਗਾ ਤਾਂ ਹੀ ਅਸੀਂ ਕੁੱਛ ਭੇਜ ਸਕਦੇ।
ਹਾਂਜੀ-ਹਾਂਜੀ
ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਲਾਈਵ ਵੀ ਦੇਖ ਸਕਦੇ ਆ, ਆਪਾਂ ਹਜ਼ੂਰ ਸਾਹਿਬ ਵਗੈਰਾ, ਦਰਬਾਰ ਸਾਹਿਬ ਵਗੈਰਾ ਮਤਲਬ। ਕੁ ਸੁਣ ਸਕਦੇ ਹਾਂ ਆਪਾਂ ਉਸ ਚੀਜ਼ ਚ।
ਹਾਂਜੀ-ਹਾਂਜੀ।
ਨਹੀਂ ਮਾਇਨੇ ਰੱਖਦਾ, ਐਸੀ ਗੱਲ ਨਹੀਂ, ਜਿਨਾਂ ਕੋਲ ਫੋਨ ਹੈਗਾ ਉਹਨਾਂ ਮਾਇਨੇ ਰੱਖ।
ਹਾਂਜੀ ਫੋਨ ਵੀ ਤਾਂ ਹੀ ਚੱਲਦਾ ਨਾ ਜ ਇੰਟਰਨੈਟ ਹੋਏ ਫੋਨ। ਦੇ ਵਾਸ ਚ ਅਸੀਂ ਚੱਕਦੇ ਨੇ ਜਦੋਂ ਸਾਡਾ ਇੰਟਰਨੈਟ। ਖ਼ਤਮ ਹੁੰਦਾ ਸੀ ਅਸੀ ਫੋਨ ਚੁੱਕਦੇ ਹੀ ਨਹੀਂ ਹੈਗੇ।
ਹਾਂਜੀ-ਹਾਂਜੀ ਜੀ ਹਾਂ ਇੰਟਰਨੈਟ ਵਗੈਰਾ ਤਾਂ ਫੋਨ ਚੱਲ ਨੀ ਸਕਦਾ। ਹੁਣ ਆਪਾਂ ਕਿਸੇ ਅਗਰ ਟ੍ਰਈਵਲ ਕਰ ਰ ਹਾਂ ਟਰੈਵਲਰ ਕਰ ਰਹੇ ਹਾਂ, ਕਿਸੇ -ਕਿਸੇ ਜਗ੍ਹਾ ਤੇ ਸਾਨੂੰ ਮੈਪ। ਲਾਉਣਾ ਪੈ ਜਾਂਦਾ ਹੈ, ਗੂਗਲ ਮੈਪ ਲਾਉਣਾ ਪੈ ਜਾਂਦਾ ਹੈ ਤੇ ਆਪਾਂ ਉਸੇ ਚੀਜ਼ ਨੂੰ ਹੀ ਖੋਲ ਸਕਦੇ ਹਾਂ। ਜੇ ਨੇਟ ਹੋਏਗਾ ਜਾ ਫੋਨ ਹੋਏਗਾ ਜੀ।
ਉਹ ਤੇ ਹੈ। ਓਦੇ ਤੇ ਲੋਕੇਸ਼ਨ ਲਾ ਕੇ ਅਸੀਂ ਤੇ ਜਾ ਸਕਦੇ ਆਂ। ਬਹੁਤ ਚੀਜ਼ਾਂ ਨੇ ਜੋ ਕੀ ਬੰਦਾ। ਏਰੋਪਲੇਨ ਦੀ ਕਰਣੀ ਇੱਥੇ ਸਭ ਕੁਝ ਫ਼ੋਨ 'ਤੇ ਹੀ ਹੋ ਗਿਆ ਹੈ।
ਹਾਂਜੀ ਹਾਂਜੀ।
ਬੱਚੇ ਦੀਆਂ ਕੁਝ ਪੜ੍ਹਾਈਆਂ ਵੀ ਫ਼ੋਨ 'ਤੇ ਰੋਜ਼ ਆਉਂਦੀਆਂ ਨੇ, ਮੈਡਮਾਂ ਭੇਜਦੀਆਂ ਨੇ। ਪ੍ਰੋਜੈਕਟ ਵਗੈਰਾ, ਪੜ੍ਹਾਈ ਹੋ ਗਈ ਬੱਚਿਆਂ ਦੀ, ਹੋਰ ਬਹੁਤ ਚੀਜ਼ਾਂ ਨੇ ਫ਼ੋਨ 'ਚ ਸਕੂਲ ਦੀਆਂ।
ਹਾਂਜੀ ਹਾਂਜੀ, ਬਹੁਤ ਜ਼ਿਆਦਾ ਕੁਝ ਹੈ। ਮਤਲਬ ਹੈਲਥ ਦੇ ਬਾਰੇ ਵੀ ਅਪਾ ਜਾਣਕਾਰੀ ਲੈ ਸਕਨੇ ਹਾਂ। ਬਾਈ, ਆਪਾਂ ਨੂੰ ਸੌਣ-ਖਾਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ। ਅਤੇ ਸੌਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ? ਇਹ ਚੀਜ਼ਾਂ, ਦਿਲ ਦੀ ਧੜਕਨ। ਜਿਵੇਂ ਕਿਸੇ ਦਾ ਬੀਪੀ ਬੂਪੀ ਵੱਧ ਜਾਂਦਾ।
ਇਹੋ ਹੀ ਕੁਝ ਬਹੁਤ ਵਧੀਆ ਵੀ ਨੇ, ਕੁਝ ਖ਼ਰਾਬ ਵੀ ਨੇ ਜੋ। ਬੱਚੇਆਂ ਨੂੰ ਵਿਗਾੜ ਵੀ ਦਿੰਦੀਆਂ ਨੇ, ਇੱਕ ਸੋਸ਼ਲ ਮੀਡੀਆ ਹੋ ਗਿਆ। ਬੱਚੇ ਦੇਖਦੇ ਰਹਿੰਦੇ ਨੇ ਸੋਸ਼ਲ ਮੀਡੀਆ, ਉਹਦੇ ਨਾਲ ਪੜ੍ਹਾਈ 'ਚ ਵੀ ਦਿੱਕਤ ਹੁੰਦੀ ਹੈ। ਬੱਚੇ ਪੜ੍ਹਦੇ ਨੀ।
ਹੋਣ ਵੀਡਿਓ ਦੇ ਚੱਕਰ। ਚ ਤੁਹਾਨੂੰ ਪਤਾ ਕਿਵੇਂ ਕਿਵੇਂ ਬੱਚੇ ਨਹਿਰਾਂ ਦੇ ਕੋਲ ਜਾ ਕੇ ਵੀਡੀਓ ਬਣਾਉ ਨੇ।
ਹਾਂਜੀ ਹਾਂਜੀ, ਉਹੀ ਜਾਨ ਨੂੰ ਖ਼ਤਰਾ ਪਾਉਂਦੇ ਨੇ। ਉਹ ਇੱਥੇ ਜਾ ਨੂੰ ਖ਼ਤਰਾ ਪਾ ਕੇ ਵੀਡੀਓ ਬਣਾਉਂਦੇ ਨੇ। ਸੋਸ਼ਲ ਮੀਡੀਆ 'ਤੇ ਰੇਲਸ ਨੂੰ ਲਾਈਕ ਵਗੈਰਾ ਮਿਲਣ ਗੇ ਵੀ। ਸਾਡਾ ਵੱਡੇ ਗਾ ਹਿਸਾਬ ਲੇਕਿੰਨ।
ਮਤਲਬ ਫੋਨ ਨੂੰ ਅਨਯੂਜ ਵੀ ਕਰਦਾ ਹੈ ਹੋਰ ਕੋਈ ਯੂਜ ਵੀ ਕਰਦਾ ਕੋਈ ਅਨਯੂਜ ਮਤਲਬ ਜਿਵੇਂ ਹੁਣ ਤੁਸੀਂ। ਕਹਿ ਰਹੇ ਕੇ ਸਟੋਰੀਆਂ ਪਾ ਦਿੰਦੇ ਨੇ ਕਈ।
ਹਾਂਜੀ ਹਾਂਜੀ।
ਜਿਵੇਂ ਉਹ ਹੁਣ ਆਪਣਾ ਮੌਤ ਖੁਦ ਹੀ ਲੇਰੇ ਨਾ।
ਅਹ ਤੇ ਹੈ। ਹੈਲੋ।
ਹੁਨ ਜਿਵੇਂ ਫੋਨ ਚ ਤੁਸੀ ਦੇਖਲੋ, ਆਪਾ ਜਿਵੇ ਹੁਨ ਬੀ -ਪੀ ਵਗੈਰਾ ਵੀ ਚੈਕ ਕਰਨਾ ਹੁੰਦਾ ਆਪਨਾ ਆਪਾਂ ਫ਼ੋਨ 'ਚ ਵੀ ਐਪ ਡਾਊਨਲੋਡ ਕਰ ਸਕਦੇ ਆ, ਆਪਣੀ ਧੜਕਣ ਵਗੈਰਾ ਸੁਣ ਸਕਦੇ ਆ ਆਪਨੇ ਨੇ ਖੁਦ ਹੀ ਸੀ, ਵੀ ਨਜਰ ਹਾ ਹਾਂਜੀ ਨਜ਼ਰ ਚ ਰੱਖ ਸਕਦੇ ਆ, ਬਈ ਸਾਨੂੰ ਕਿੰਨਾ ਬੀ -ਪੀ ਆ, ਕਿੰਨਾ ਸਾਡੀ ਧੜਕਣ ਵੱਧ ਰੀ ਆ।
ਹਾਂਜੀ -ਹਾਂਜੀ-ਹਾਂਜੀ -ਹਾਂਜੀ ਏ ਤੇ ਹੈ
ਫੋਨ ਚ ਮਤਲਬ ਕੁਛ, ਬੜਾ ਕੁਛ ਹੈ, ਜ਼ਾਦਾ -ਜ਼ਾਦਾ ਮਤਲਬ ਕੀ ਆਪਾਂ ਸਭ ਕੁਝ ਯੂਜ ਕਰ ਸਕਦੇ ਆ, ਖਾਸ ਐਪ ਮੋਬਾਇਲ ਮਤਲਬ ਮੋਬਾਇਲ ਚ ਬਹੁਤ ਕੁਛ ਐਪ ਹੁੰਦੇ ਨੇ ਫੇਸਬੁਕ ਵਗੈਰਾ, ਇੰਸਟਾਗ੍ਰਾਮ ਜਿਹਦੇ ਚਲਾ ਕੇ ਮਤਲਬ
ਮੁਲਕ ਚ ਕੋਈ ਬੰਦਾ ਬੈਠਾ, ਸਾਨੂੰ ਯਾਦ ਆਂਦੀ ਬੰਦਾ ਓ ਨੂੰ ਵੀ
ਹਾਂਜੀ -ਹਾਂਜੀ -ਹਾਂਜੀ, ਹਾਂਜੀ ਓਹ ਨੂੰ ਕੋਲ ਵੀ ਕਰ ਸਕਦੇ ਆ ਅਸੀ।
ਹਾਂਜੀ -ਹਾਂਜੀ, ਬੋਤ ਜ਼ਾਦਾ ਹੈਗਾ, ਅੱਜ ਕੱਲ੍ਹ ਤੇ ਕੋਈ ਦਵਾਈ ਸਰਚ ਕਰਨੀ ਐ, ਫੋਨ ਤੇ ਕਰ ਲੈਂਦਾ ਵਈ ਕਿਸ ਪ੍ਰਕਾਰ ਦੀ ਕਿਦਾ ਦੀ ਦਵਾਈ ਆ
ਜਿਵੇਂ ਹਾਂਜੀ- ਹਾਂਜੀ -ਹਾਂਜੀ। ਜਿਵੇਂ ਸਾਨੂੰ ਕਦੇ ਨੀਂਦ ਨੀ ਆਂਦੀ, ਆਪਾਂ ਜਦੋ ਫੋਨ ਚਲਾ ਰਏ ਆ, ਆਪਾਂ ਕੁੱਛ ਵੀ ਸਰਚ ਸਰਚ ਮਾਰ ਲੈਨੇ ਆ, ਚਲ ਇਹ ਦੇਖਨੇ ਆ, ਸਾਨੂੰ ਨੀਂਦ ਕਯੋ ਨੀ ਆਰੀ। ਕਿਸੇ ਬਾਰੇ ਵੀ ਸੋਚ ਸਕਦੇ ਆ, ਆਪਾਂ ਮੂਵੀ-ਮਾਵੀ ਚਲਾ ਕੇ। ਕੁਛ ਵੀ ਦੇਖ ਸਕਦੇ ਆ।
ਤੇ ਕੁਛ ਨੁਕਸਾਨ ਵੀ ਨੇ ਫੋਨ ਦੇ ਜਿਵੇ ਬੱਚੇਆਂ ਨੂੰ ਦਿਨੋ-ਦਿਨ ਵੀਡਿਓ ਵੇਖਦੇ ਆ ਬੱਚੇ ਬੱਚੇਆ ਦੇ ਦਿਮਾਗ ਤੇ ਅਸਰ, ਫੋਨ ਨਈ ਯੂਸ ਕਰਨਾ ਚਾਹੀਦਾ ਬੱਚੇਆਂ ਲਈ।
ਹਾਂ ਓਹੀ ਤੇ ਕਹਿ ਰਹੇ ਨਾ ਵੀ, ਅੱਛਾ ਵੀ ਹੈ ਇੱਕ ਕਿਸਮ ਦਾ, ਜੇਹੜਾ ਮਿਸਯੂਜ ਫ਼ਰਕ ਨਹੀਂ ਹੈਗਾ, ਓਹਦੇ ਚ ਬੈ ਮਤਲਬ ਬੈਸਟ ਵੀ ਨਹੀਂ ਹੈਗਾ। ਵਈ ਓਹ ਤੇ ਤਾਨੂੰ ਪਤਾ ਗੰ ਅਲੱਗ -ਅਲੱਗ ਵੀਡੀਓ ਵਗੈਰਾ ਦੇਖਦੇ ਨੇ, ਬੱਚਿਆਂ ਤੇ ਫਿਰ ਅਸਰ ਪੈਂਦਾ ਹੈ ਇਸ ਚੀਜ਼ ਦਾ।
ਕੁੱਛ ਬੋਤ ਵੱਧੀਆ ਵੀਡੀਓ ਹੁੰਦੀ ਆ ਬੱਚੇਆਂ ਵਾਸਤੇ ਜੋ ਬੱਚੇ ਸਮਂਝਣ ਤੇ।
ਹਾਂਜੀ, ਬੱਚੇਆਂ ਵਾਸਤੇ ਜੀ ਬੋਤ
ਬੋਤ ਕੁੱਛ ਜਿੱਦਾ ਕ ਹਾਂਜੀ, ਨਿੱਕੇ -ਨਿੱਕੇ ਬੱਚੇਆਂ ਨੂੰ ਬੰਦਾ ਓਹ ਲਾ ਦੇਂਦਾ ਕਾਰਟੂਨ ਵਗੈਰਾ ਬੱਚੇ ਦੇ
ਹਾਂ ਨਈ ਪੋਏਮ ਦੇਖਲੋ ਜਿਵੇਂ ਸਕੂਲ ਚ ਕੋਈ ਬੱਚੇ ਨੂੰ ਪੋਏਮ ਯਾਦ ਨਈ ਹੋ ਰਈ, ਉਹਨੂੰ ਯੂਟਿਊਬ ਤੇ ਚਲਾ ਕੇ ਦੇ -ਦੋ ਸਾਰੀ ਪੜ੍ਹ ਪੜ ਲੈਂਦਾ ਵੇ ਸਾਰੀ।
ਜੇਹੜੀ ਮਰਜ਼ੀ ਪੜਾਈ ਕਰ ਲਓ, ਫੋਨ ਤੇ ਕਰ ਸਕਦੇ ਨੇ ਕੱਢ ਕੇ
ਹਾਂ, ਮਤਲਬ ਯੂਜ ਆ ਅੱਛਾ ਯੂਜ ਕਰਨਾ ਸੀ ਆਂ ਮੋਬਾਇਲ ਐਸੀ ਗੱਲ ਨਈ ਆ, ਸਾਡੇੇ ਵਾਸਤੇ ਬੋਤ ਅੱਛੀ ਚੀਜ਼ ਹੈਗੀ ਆ।
ਜੇਹੜੇ ਕਾਲਜ ਦੇ ਬੱਚੇ ਨੇ ਉਹ ਤਾਂ ਸਾਰਾ ਆਪਣਾ ਫੋਨ ਤੇ ਕਰਦੇ ਨਾ। ਸਾਰਾ ਕੰਮ ਫੋਨ ਤੇ ਈ ਆਪਣਾ ਸਰਚ ਕਰਦੇ ਨੇ ਗੂਗਲ ਤੋਂ, ਤੇ ਤਾਂ ਕੰਮ ਕਰਦੇ ਹਜੇ, ਕਿਓਕੀ ਓਹਨਾਂ ਨੂੰ ਆਪਣੇ ਆਪ ਸਮਂਝ ਨੀ ਆਂਦੀ, ਮੈਡਮਾਂ ਕਿ ਸਮਝਾ ਦੇਣਗੀਆ ਕੋਲੇਜ ਵਿੱਚ।
ਹਾਂ ਓਹੀ ਨਾ ਮਰਜ਼ੀ ਜਿਹਦੇ ਕੋਲ - ਜਿਹਦੇ ਕੋਲ ਫੋਨ ਹੈਗਾ ਓਹੀ ਕੋ ਇਸ ਚੀਜ਼ ਕਰ ਸਕਦਾ ਹਨਾ ਜਿਵੇਂ ਫੋਨ ਵਿੱਚ ਇੰਟਰਨੈਟ ਬੋਤ ਜ਼ਰੂਰੀ ਆ, ਇੰਟਰਨੈਟ ਹੋਏਗਾ ਤਾਂ ਓਹੀ ਕੋਲ ਹੋ ਸਕਦੀ ਆ, ਕਿਸੇ ਨਾਲ ਵੀ ਜਾਂ ਕਿਸੇ ਨਾਲ ਮੈਸੇਜ ਭੇਜ ਸਕਦੇ ਓ।
ਹਮ
ਫੋਨ ਤੇ ਬਹੁਤ ਕੁੱਛ ਹੁੰਦਾ ਅੱਜ -ਕੱਲ ਤੇ, ਹੁਣ ਇਮਪੋਂਰਟਿਡ ਦੀ ਹੈ ਲਾਈਫ ਬੋਤ ਜ਼ਾਦਾ ਇੰਮਪੋਰਟੈਂਟ ਹੈਗੀ ਆ ਫੋਨ ਦੀ ਵੀ।
ਹੂੰ, ਜੇ ਐਮਰਜੈਂਸੀ ਹੋ ਗਿਆ ਬੰਦਾ ਫੋਨ ਕਰਕੇ ਬੁਲਾ ਲੈਂਦਾ ਕਿਸੇ ਨੂੰ।
ਹਾਂ ਕਿਸੇ ਨੂੰ ਬੋ ਜਦੋਂ ਐਮਰਜੈਂਸੀ ਆ ਗਈ ਐ ਸਾਨੂੰ ਜ਼ਰੂਰੀ ਆ ਵੀ ਉਹਨੂੰ ਕਾਲ ਕਰਨੀ ਉਹਨੂੰ ਬੁਲਾਣਾ ਈ ਬੁਲਾਣਾ। ਆਪਾਂ ਫੋਨ ਕਰ ਕਰ ਸਕਦੇ ਆ ਭਾਵੇ ਵਟਸਅੱਪ ਕਰਲੋ ਜਾਂ ਨੋਰਮਲ ਕਾਲ ਕਰਲੋ।
ਜੀ ਸਾਨੂੰ ਕਿਤੇ ਵੀ ਸਾਡੇ ਮਹੱਲੇ ਚ ਅੱਗ ਲੂੱਗ ਗਈ ਕਿ ਫੋਨ ਕਰਦਾ ਤੇ ਬੁਲਾ ਲੈਂਦਾ।
ਹਾਂਜੀ ਹਾਂਜੀ।
ਬਹੁਤ ਜ਼ਰੂਰੀ ਐ ਫੋਨ ਤੇ।
ਹਾਂਜੀ ਹਾਂਜੀ, ਹੁਣ ਫੋਨ ਹੋਏਗਾ ਤੇ ਆਪਾਂ ਤਾਂ ਈ ਕਾਲ ਵਗੈਰਾ ਕਰ ਸਕਦੇ ਆ ਨਾ ਕਿਸੇ ਨੂੰ
ਓ ਤੇ ਹੈ, ਓ ਵੀ ਫੋਨ ਤੇ ਇੰਟਰਨੈਟ ਹੋਏਗਾ ਤਾਂ ਅਸੀਂ ਯੂਜ਼ ਕਰ
ਹਾਂਜੀ ਹਾਂਜੀ, ਹਾਂਜੀ ਹੁਣ ਕਿਸੇ ਨੂੰ ਬੁਲਾਉਣਾ ਮੈਂ ਤੁਹਾਨੂੰ ਪਤਾ ਥੋੜਾ ਕੁੱਛ ਵੀ ਹੋ ਜਾਂਦਾ ਅੱਜ ਕਲ ਤੇ ਕੁੱਛ ਵੀ ਮੰਗਾਣਾ ਪੈ ਜਾਂਦਾ ਵਾ ਬਾਹਰੋਂ।
ਹੂੰ, ਦੇਖੋ ਜੀ ਅਸੀਂ ਕੁੱਛ ਸਿੱਖਣਾ ਸਿੱਖਣਾ ਫੋਨ ਤੇ ਕੁੱਛ ਸਬਜ਼ੀ ਬਣਾਣੀ ਬੱਚੇ ਦਾ ਬੰਦਾ ਫੋਨ ਕੱਢਦਾ ਯੂਟਿਊਬ ਤੇ ਚਲਾਂਦਾ ਤੇ ਵੇ ਖਦਾ ਏ ਵੀ ਚੀਜ਼ਾਂ ਨੇ ਬਹੁਤ ਕੁੱਛ। ਜਿੱਦਾਂ ਕੋਈ ਪਨੀਰ ਬਣਾਣਾ ਐ ਕੋਈ ਮਿੱਠਾ ਸਮਾਨ ਬਣਾਏ ਬੰਦਾ। ਫੋਨ ਚਲਾਂਦਾ ਤੇ ਪੰਜ ਮਿੰਟ ਲੱਗਦੇ ਨੇ ਬੰਦਾ ਫਟਾਫਟ ਸਮਾਨ ਬਣਾ ਲੈਂਦਾ। ਜੋ ਬੱਚਿਆਂ ਨੇ ਕਿਹਾ। ਪੀਜ਼ਾ ਵਗੈਰਾ ਬੰਦਾ ਬਾਜ਼ਾਰ ਦਾ ਨਾ ਦਿਓ ਘਰੇ ਬਣਾ ਕੇ ਦਿਓ ਬੱਚਿਆਂ ਨੂੰ ਕਿਉਂਕਿ ਬੇਕਾਰ ਬਜ਼ਾਰ ਦੀ ਚੀਜ਼ਾਂ ਤੇ ਐਵੇਂ ਹੁੰਦੀਆਂ ਸਾਨੂੰ ਵੀ ਪਤਾ ਕਿੱਦਾਂ ਦੀਆਂ ਚੀਜ਼ਾਂ ਨੇ ਕਿੰਨੇ ਕਿੰਨੇ ਟਾਈਮ ਪੁਰਾਣੀਆਂ ਨੇ।
ਹਾਂਜੀ ਹਾਂਜੀ, ਓਹੀ ਐ ਨਾ ਮਤਲਬ ਫੋਨ ਫੋਨ ਹੀ ਸਭ ਤੋਂ ਵਧੀਆ ਬੈਸਟ ਚੀਜ਼ ਹੈਗੀ ਐ ਜਿਹਨੂੰ ਆਪਾਂ ਯੂਜ ਕਰਕੇ ਕੁੱਛ ਵੀ ਚਲਾ ਸਕਦੇ ਆ।
ਤੇ ਹੋਰ ਤੇ ਫੋਨ ਤੇ ਜੋ ਮਰਜ਼ੀ ਔਡਰ
ਹਾਂਜੀ, ਘਰ ਬੈਠੇ ਕੁੱਛ ਵੀ ਕਰ ਸਕਦੇ ਆ ਫੋਨ ਖੋਲ ਕੇ ਦੇਖ ਲੋ ਤੁਸੀਂ ਕਿੰਨਾ ਕੁੱਛ ਹੀ ਚੱਲਦਾ। ਫੋਨ ਵਿੱਚ ਕਿੰਨਾ ਕੁਛ ਚੱਲ ਜਾਂਦਾ ਇੱਕ ਵਾਰ ਤੁਸੀਂ ਖੋਲਣ ਬੈਠੋ ਇੰਟਰਨੈਟ ਤੇ ਕੁੱਛ ਵੀ ਚਲਾਓ ਉਹਦੇ ਕੋਲੋਂ ਇੱਕ ਚੀਜ਼ ਖੋਲੋਗੇ ਕਿੰਨਾ ਕੁੱਛ ਖੁਲੇਗਾ ਪਰ ਏ ਕਿ ਸਾਨੂੰ ਸਾਰਾ ਕੁਝ ਵੀ ਸਮਝਾਂਦੇ ਨੇ ਬੀ ਐ ਚੀਜ਼ ਐਵੇਂ ਆ ਤੇ ਐ ਚੀਜ਼ ਐਵੇਂ ਆ।
ਠੀਕ ਐ ਹੋਰ ਕੁਛ ਹਾਂਜੀ ਹਾਂਜੀ।
ਹੂੰ।
ਇੰਟਰਨੈਟ ਤੇ ਬਹੁਤ ਜ਼ਰੂਰੀ ਹੋ ਗਿਆ ਅੱਜ ਟੈਮ ਚ ਫੋਨ ਇੱਕ ਸਾਡੀ ਜ਼ਿੰਦਗੀ ਦਾ ਹਿੱਸਾ ਈ ਬਣ ਗਿਆ ਬਸ।
ਹਾਂਜੀ ਹਾਂਜੀ, ਫੋਨ ਵਗੈਰਾ ਤਾ ਜ਼ਿੰਦਗੀ ਵੀ ਨੀ ਐ ਅੱਜ ਕੱਲ ਕਿਸੇ ਦੀ। ਫੋਨ ਹੈ ਤੇ ਕੁਛ ਟੋਪਿਕ ਖੋਲ ਸਕਦੇ ਓ ਹਾਂਜੀ ਹਾਂਜੀ। ਹਾਂਜੀ। ਛੋਟੇ ਬੱਚੇ ਨੂੰ ਕਿਵੇਂ ਚੁੱਪ ਕਰਾ ਦਿੰਦੇ ਨੇ ਫੋਨ ਦੇ ਕੇ ਲੈ ਵੀ ਫੋਨ ਲੈ ਕੇ ਬੈ ਜਾ।
ਹਾਂਜੀ ਹਾਂਜੀ।
ਨਾਲ ਈ ਚੁੱਪ ਹੋ ਜਾਂਦੇ ਨੇ।
ਬੰਦਾ ਫੋਨ ਚਲਾ ਕੇ ਥੋੜੀ ਦੇਰ ਬਹਿ ਜਾਂਦਾ।
ਹਾਂਜੀ ਓਹੀ ਐ ਨਾ ਮਤਲਬ ਮਤਲਬ ਦਿਲ ਲਾਨਾ ਮਤਲਬ ਕਿੱਥੇ ਵੀ ਫੋਨ ਚਲਾ ਕੇ ਸਾਡਾ ਆਰਾਮ ਨਾਲ ਟਾਇਮ ਪਾਸ ਹੋ ਸਕਦਾ। ਕੁਛ ਵੀ ਦੇਖ ਸਕਦੇ ਐ ਆਪਾਂ ਫੋਨ ਤੇ ਚਲੋ ਠੀਕ ਐ ਓਕੇ ਸਤਿ ਸ੍ਰੀ ਅਕਾਲ। ਅੱਛਾ ਲੱਗਿਆ ਗੱਲ ਕਰਕੇ।
ਠੀਕ ਐ।
ਓਕੇ।